ਹੈਲੋ।
ਹਾਂਜੀ। ਸਤਿ੍ ਰੀ ਅਕਾਲ।
ਹਾਂਜੀ ਸਤਿ ਸ਼੍ਰੀ ਕਾਲ ਜੀ।
ਹੋਰ ਕੀ ਹਾਲ ਚਾਲ ਏ।
ਬਸ ਵਧੀਆ। ਤੁਸੀਂ ਸੁਣਾਓ।
ਬਸ, ਬਸ। ਕੀਏ ਹੋਰ ਕੀ ਕਰਦੇ ਫੇ ਅੱਜ। ਕਿਵੇਂ ਯਾਦ ਕਰ ਲੇਆ।
ਬਸ ਵੈਸੇ, ਬੈਠੇ ਸੀ, ਮਜੇ ਕਰਨ।
ਹੋਰ ਸੁਣਾਓ ਘਰ ਪਰਿਵਾਰ ਸਭ ਵਧੀਆ ਬੱਚ
ਸਭ ਵਧੀਆ, ਸਭ ਵਧੀਆ। ਤੁਸੀਂ ਸੁਣਾਓ ਰੋ। ਰੋਟੀ ਰਾਟੀ ਖਾ ਲਈ ਤੁਸੀਂ।
ਹੁਨੇ ਖਾਦੀ ਹੁਨ ਬਸ ਪਕੌੜਿਆਂ ਦੀ ਸਬਜ਼ੀ ਬਨਾਈਏ। ਇਹ ਬਸ, ਪੰਦਰਾਂ, ਵੀਹ ਮਿੰਟ ਤਾ ਖਾਵਾਂਗੇ ਰੋਟੀ ਮੈਂ ਕਿਹਾ ਚਲੋ ਤੁਹਾਡਾ ਫੋਨ ਈ ਆ ਗਿਆ। ਮੈਂ ਤੁਹਾਨੂੰ ਯਾਦ ਈ ਕਰਦਾ ਪਿਆ ਸੀ ਫਿਰ ਤੁਹਾਡਾ ਆ ਈ ਗਿਆ ਫੋਨ।
ਅ ਅਸੀਂ ਵੀ ਬਸ ਹੁੰਨੇ ਫ੍ਰੀ ਹੋ ਕੇ ਲੈਟ ਸੀ। ਸਾਰਾ ਕੰਮ ਕੁਮ ਕਰਕੇ ਹਾਜੀ।
ਕਦੋ ਸੀ।
ਹਾਂ ਅਸੀਂ ਖਾ ਲੀ ਰੋਟੀ, ਅਸੀਂ ਖਾ ਲੈਨੇ ਆ। ਨੌ ਅੱਠ ਅਸੀਂ ਬਣਾਏ ਸੀ ਕਾਲੇ ਮਾਂ। ਕਾਲੀ ਮਾਂ ਦੇ ਨਾਲ ਚਾਵਲ।
ਬੜੇ ਵਧੀਆ ਨੇ ਬੋਤ ਵਧੀਆ।
ਬਚ ਬੱਚੇ ਆਏ ਦੇ ਨੇ ਉਹਨਾ ਨੂੰ ਪਸੰਦ ਚਾਵਲ ਈ ਨੇ ਚਾਵਲ ਜ਼ਿਆਦਾ ਖਾਂਦੇ ਨੇ
ਨਾਲੈ ਨਾ ਪਤਾ ਕੀ ਗੱਲ ਏ ਭੈਣ ਜੀ ਗਰਮੀ ਬੋਤ ਏ ਤੇ ਉਸ ਹਿਸਾਬ ਨਾਲ ਫੇਰ ਤੁਹਾਨੂੰ ਪਤਾ ਅੱਜ ਕੱਲ ਹਲਕਾ ਈ ਭੋਜਨ ਸਭ ਖਾਂਦੇ ਨੇ ਰੋਟੀ ਤਾ ਤੁਹਾਨੂੰ ਪਤਾ ਏ ਖਾਦੀ ਨੀ ਜਾਂਦੀ ਗਰਮੀਆਂ ਚਾਵਲ ਹੋ ਜਨ ਹੈਨਾ ਆਈ ਸਮਾਨ ਨਾਲ ਥੋੜ੍ਹਾ ਬੋਤ ਢੇਡ ਢੁਡ ਭਰ ਲੋੋ ਆਪਣਾ
ਸਾਡਾ ਆਪਣਾ ਮਨ ਨੀ ਕਰਦਾ, ਬਚ ਫੇਰ ਬੱਚੇ ਨੇ
ਹਾਂਜੀ, ਹਾਂਜੀ।
ਬੜੀ ਗਰਮੀ ਏ ਬਾਰ
ਮੈਂ ਸਾਡੇ ਇੱਥੇ ਤਾਂ ਮੀਂਹ ਲੱਗਾ ਦੈ ਮੈਨੂੰ ਲੱਗਾ ਦਾਏ ਥੋੜਾ, ਥੋੜਾ ਕਣੀਆਂ ਆ ਰਈਆਂ ਬਾਰ
ਛਾਂ। ਸਾਡਾ ਨੀ ਇੱਥੇ ਤਾਂ ਮੌਸਮ ਬਸ ਬੜੀ ਗਰਮੀ ਹੋਈ ਦੀ ਏ ਬੋਤ ਜ਼ਿਆਦਾ
ਗਰਮੀ ਬੜੀ ਸੀ, ਫਿਰ ਮੈਂ ਅਸੀਂ ਏਸੀ ਲਗਵਾਇਆ ਸੀ ਹੁਨੇ ਪਿੱਛੇ ਜ ਏ ਸੀ ਲਗਵਾਇਆ ਸੀ ਬਾਈ ਤਰੀਕ ਨੂੰ ਅਸੀਂ ਬਸ ਦਸ ਪੰਦਰਾਂ ਉਹ ਚਲਾ ਕੇ ਬੈਠੇ ਰਹਿੰਦੇ ਪਰ ਬਟ ਗਰਮੀ ਤੇ ਦੇਖੋ ਰਹਿਣੀ ਹੀ ਅਗਸਤ ਸਤੰਬਰ ਤੱਕ ਫੇਰ ਮੈਂ ਕਿਹਾ ਚਲੋ ਇੰਨਾ ਟਾਈਮ ਬੜਾ ਔਖਾ ਨਿਕਲੇਗਾ ਮੈਂ ਕਿਹਾ ਚਲੋ ਤੁਸੀਂ ਲਵਾ ਹੀ ਲ
ਅਸੀ ਆਪ, ਪਹਿਲਾਂ ਬੱਚੇ ਆਏ ਨੇ ਪਹਿਲਾਂ ਏ ਸੀ ਦੀ ਸਰਵਿਸ ਕਰਾਈ ਏ ਪਹਿਲਾਂ ਸਰਵਿਸ ਕਰਾਈ ਏ, ਫਿਰ ਹੁਣ ਦੁਬਾਰਾ ਠੀਕ ਕਰਾਉਣਾ ਪਿਆ ਕੂਲਿੰਗ ਹੀ ਨਹੀਂ ਕਰ ਰਿਹਾ ਸੀ
ਅੱਛਾ-ਛਾ ਚਲੋ ਵਧੀਆ ਹੁਣ ਚੱਲ ਗਿਆ ਨਾ ਤੁਹਾਡਾ ਏ ਸੀ
ਚਲਿਆ ਕਿੱਥੇ ਜਾ ਕੇ ਬਗ਼ੈਰ ਸਰਵਿਸ ਤੋਂ ਚੱਲਦੇ ਹੀ ਨ ਉਹੀ ਏ ਖੁਰਾਕ ਚਾਹੀ ਦੀ ਹੁੰਦੀ ਇਹਨਾਂ ਨੂੰ
ਨਵਾਂ ਲਿਤਾ ਸੀ ਤਾਂ ਪੁਰਾਣਾ ਲਿਤਾ ਸੀ
ਹੈਂ
ਅਸੀਂ ਮੈਂ ਕਿਹਾ ਨਵਾਂ ਏ ਸੀ ਲਿਤਾ ਸੀ ਹਾਂਜੀ
ਹਾਂ, ਮੈਂ ਕਿਹਾ
ਤਾ ਸੀ ਜਾਂ ਪੁਰਾਣਾ ਲਿਤਾ ਸੀ ਮੈਂ
ਅੱਸੀ ਪੁਰਾਣਾ ਲਿਤਾ ਸੀ
ਚਲੋ ਵਧੀਆ ਹੈ ਕੋਈ ਗੱਲ ਨੀ
ਸਹੀ ਮਿਲ ਜਾਂਦੇ ਇੱਥੇ ਹੋਲਸੇਲ ਦੇ ਰੇਟ ਤੇ ਵਧੀਆ, ਮਿਲ ਜਾਂਦੇ ਨੇ ਠੀਕ ਇੱਥੇ ਤੇ ਬੜੀ ਇੱਥੇ ਤੇ ਕੁਛ ਵੀ ਨੀ ਸਾਡੇ ਧੁੱਪ ਦੂਜਾ ਪਾਸਾ ਹੈਗਾ ਨਾ ਇੰਦਰ ਬਾਜ਼ਾਰ ਵਾਲਾ ਪਾਸਾ ਉੱਥੇ ਬੜਾ ਸਾਰਾ ਮਾਰਕਿਟ ਲੱਗਦੀ ਇੱਥੇ ਸੰਡੇ ਦੀ ਨਾ
ਅੱਛਾ ਅੱਛਾ
ਸੰਡੇ ਮਾਰਕੀਟ ਲੱਗਦੀ ਬੜਾ ਵਧੀਆ ਤੇ ਸਭ ਕੁਛ ਜੋ ਮਰਜ਼ੀ ਤੁਸੀਂ
ਅੱਛਾ ਇਹ ਸਿਰ੍ਫ ਸੰਡੇ ਮਾਰਦੀ ਏ
ਹਾਂਜੀ
ਮੈਂ ਕਿਹਾ ਏ ਸੀ ਵੀ ਸੰਡੇ ਮਾਰਕੀਟ ਚ ਮਿਲਦੇ ਨੇ ਜੀ
ਨਹੀਂ ਨਹੀਂ ਏ ਸੀ ਨਹੀਂ ਮਿਲਦੇ ਸਾਡੇ ਮਾਰਕੀਟ ਚ ਇਸੇ ਤਾਂ ਵੈਸੇ ਹੀ, ਮਸ਼ਹੂਰ ਦੁਕਾਨ ਵਗੈਰਾ ਹੁੰਦੀਆਂ ਨਾ ਕੱ ਕੂਲਰ ਹੋ ਗਿਆ ਏ ਉ ਉ ਹੋ ਗਏ ਕੀ, ਕਹਿੰਦੇ ਉਹਨੂੰ ਪਾਣੀਆਂ
ਅੱਛਾ। ਉਹ ਮਤਲਬ ਵਾਟਰ ਕੂਲਰ
ਆਰੋ ਆਰੋ ਪੁਰਾਣਾ ਮਲਕਦੇ ਨਾ ਉਹਨਾਂ ਨੂੰ ਸੇਲ ਵੇਚ ਏ ਦਿੰਦੇ ਆ
ਹਾਂ। ਬਿਲਕੁਲ, ਬਿਲਕੁਲ ਹਾਂਜੀ, ਹੋਰ ਘਰ ਪਰਿਵਾਰ ਸਭ ਵਧੀਆ
ਸਭ ਵਧੀਆ ਵਧੀਆ ਵਧੀਆ
ਬਸ ਮੈਂ ਨਾ ਕਰਨਾ ਸੀ ਮੈਂ ਤੁਹਾਨੂੰ ਤਾਂ ਮੈਂ ਕਿਹਾ ਚਲੋ ਤੁਹਾਨੂੰ ਵੀ ਦੱਸਾਂ ਮੈਂ ਨਾ ਉਹ ਖੋਲਿਆ ਸੀ ਆਪਣਾ ਬੁਟੀਕ ਤੇ ਤੁਸੀਂ ਮੈਂ ਕਿਹਾ ਚਲੋ ਤੁਹਾਨੂੰ ਵੀ ਦੱਸਦਾ ਫਿਰ ਆ ਨਾ ਤੁਸੀਂ ਸੂਟ ਵਗੈਰਾ ਸਿਲਵਾਣੇ ਹੋਣ ਤੇ
ਹਾਂ। ਬਿਲਕੁਲ ਬਿਲਕੁਲ ਆਵਾਂਗੇ
ਸੂਟ ਵੀ ਰੱਖੇ ਦੇ ਨੇ ਮਤਲਬ ਸੇਲ ਕਰਨ ਵਾਸਤੇ ਤੇ ਤੁਸੀਂ ਵੇਖ ਲੈਣਾ ਫਿਰ ਜੋ ਤੁਸੀਂ ਸੂਟ ਲੈ ਹਣ ਜਿੰਨੇ ਤੁਹਾਡੇ ਫਰੈਂਡ ਸਰਕਲ, ਹੋ ਗ ਨਾ ਆਸ ਪੜੋਸ, ਸਭ ਨੂੰ ਕਹੋ ਤੁਸੀਂ ਕਿਉਂਕਿ ਦੇਖੋ ਮੈਂ ਤਾਂ ਹੁਣੇ ਦੁਕਾਨ ਖੋਲੀ ਸੀ ਤੇ ਅਜੇ ਕਿਸੇ ਨੂੰ ਪਤਾ ਹੀ ਨ ਨਹੀਂ ਹੈ, ਫੇਰ ਮੈਨੂੰ ਨਾ ਸਭ ਨੂੰ ਆਪ ਹੀ ਦੱਸਣਾ ਪੈਗਾ ਮੈਂ ਤੁਹਾਨੂੰ ਲਾਉਣਾ ਸੀ ਫੋਨ ਫੇਰ ਤੁਹਾਡਾ ਆਪ ਹੀ ਫੋਨ ਆ ਗਿਆ, ਮੈਂ ਕਿਹਾ ਚਲੋ ਤੁਹਾਨੂੰ ਮੈਂ ਦੱਸ ਦੇਵਾਂ
ਵਧੀਆ ਕਿੱਤਾ ਦੱਸ ਤਾ
ਪਹਿਲਾਂ ਤੁਹਾਨੂੰ ਫੋਨ ਕਰਨ ਲੱਗਾ ਸੀ, ਪਹਿਲਾਂ ਤੁਹਾਨੂੰ ਫੋਨ ਕਰਨ ਲੱਗਾ ਸੀ ਤੇ ਮੈਂ ਕਿਹਾ ਤੁਹਾਨੂੰ ਪਹਿਲਾਂ ਫੋਨ ਕਰਨ ਲੱਗਾ ਸੀ। ਤੇ ਅਹ ਭੂਆ ਜੀ ਦਾ ਫੋਨ ਆ ਫਿਰ ਤੁਹਾਨੂੰ ਫੋਨ ਕਰਨ ਲੱਗਾ ਸੀ ਭਾਬੀ ਜੀ ਦਾ ਫੋਨ ਆ ਗਿਆ ਫਿਰ ਮੈਂ ਤੁਹਾਨੂੰ ਕਰਨ ਹੀ ਲੱਗਾ ਸੀ ਤੁਹਾਡਾ ਖੁਦ ਦਾ ਹੀ ਆ ਗਿਆ।
ਉਹ ਸਾਨੂੰ ਹੁਣ ਬਾਹਰ ਨਹੀਂ ਜਾਣਾ ਪਏਗਾ, ਸਾਨੂੰ ਤੇ ਬਾਹਰਲੇ ਪਾਸੇ ਜਾਣਾ। ਬਣਾਉਣ
ਅੱਛਾ।
ਸੂਟ ਸਾਟ ਲੈਣ।
ਹਾਂ। ਬਿਲਕੁਲ ਜੀ, ਬਿਲਕੁਲ ਤੁਸੀਂ। ਤੁਸੀ ਆਓ ਆਪਣੀ ਤ ਤੁਹਾਡੀ ਆਪਣੀ ਦੁਕਾਨ ਹੈ।
ਹੋਰ
ਹੋਰ ਸੁਣਾਓ
ਹੋਏ ਨੇ ਕੋਈ ਸੇਲ ਸੂਟ ਹੋਏ ਨੇ ਤੁਹਾਡੇ।
ਹਾਂ-ਹਾਂ ਬੜੀ ਚੱਲ ਰਹੀ ਆਪਣੀ ਦੁਕਾਨ ਤੇ ਹਜੇ ਤੇ ਦੇਖੋ ਘਰ ਵਿਚ ਹੀ ਹੈ ਨਾ ਤੇ ਆਪਣਾ ਆਉਂਦੇ ਜਾਂਦੇ ਸਭ ਦੇਖਦੇ ਹੀ ਨੇ ਜਿਵੇਂ ਬੋਰਡ ਵਗੈਰਾ ਪੜ ਲਿਆ ਤੇ ਆਪਣਾ ਫਿਰ ਜਿੰਨੇ ਆਪਣਾ ਸਰਕਲ ਏ ਆਪਣਾ ਮੈਂ ਗਰੁੱਪ ਵੀ ਬਣਾਇਆ ਸੀ ਸਟਾਇਲੀਨ ਨਾਮ ਤੋਂ ਅਜੇ ਮੈਂ ਤੁਹਾਨੂੰ ਲਿੰਕ ਭੇਜੁੰਗਾ ਫੇਰ ਤੁਸੀਂ ਐਡ ਹੋ ਜ ਉਹਦੇ ਵਿੱਚ ਨਾ। ਹੋਰ,
ਵਧੀਆ ਹਨਾ ਵੀ ਘਰ ਬਹਿ ਕੇ ਕੰਮ ਬੜਾ ਸੌਖਾ ਹੋ ਜਾਂਦਾ ਹੈ। ਜ਼ਿਆਦਾ ਉਹ ਨਹੀਂ ਹੁੰਦੀ ਕਿ, ਉਹ ਕਰੋ ਇਹ ਕਰੋ।
ਹਾਂ, ਬਿਲਕੁਲ ਜੀ ਬਿਲਕੁਲ।
ਜ਼ਿਆਦਾ ਅੱਥਰੇ ਗਾਰ ਔਨਾਂ ਦਾ ਬੜਾ ਹੁੰਦਾ ਹੈ।
ਹਾਂ। ਬਿਲਕੁਲ ਸਾਰੇ ਪਾਸੇ ਵੇਖਣਾ ਪੈਂਦਾ ਹੈ।
ਹਾਂ, ਕਦੀ ਇੱਥੋਂ ਕਮੀ ਆ ਰਹੀ ਕਦੀ ਉੱਥੋਂ ਕਮੀ ਆ ਰਹੀ ਕਦੀ ਇਹ ਨੀ ਪਸੰਦ ਆਇਆ ਕਦੀ ਕੁਛ ਨੀ ਕਦੀ ਕੁਛ
ਸਹੀ ਗੱਲ ਹੈ ਫਿਰ ਸਾਰੇ ਪਾਸੇ ਵੇਖਣਾ ਹੀ ਪੈਂਦਾ ਨਾ ਮੈਂ ਤੇ, ਅਨਸਟਿਚ ਸੂਟ ਲਿਆਇਆ ਸੀ ਮਸਲੀਨ ਦੇ ਦੁੱਪਟੇ ਰਿਆਂ ਲਈ ਕੋਟਨ ਦੇ ਸੂਟ ਸੀਗੇ। ਚਿਕਨ ਕਾਰੀ ਸੂਪ ਸੀ। ਮਤਲਬ ਕਾਫੀ ਕੁਛ ਸੀ ਮੇਰੇ ਕੋਲ। ਦੋ ਕੱਪ ਤੇ ਫੇਰ ਮੈਂ ਕਿਹਾ ਚਲੋ ਤੁਹਾਨੂੰ ਫੋਨ ਕਰਾਂ, ਤੁਸੀਂ ਆ ਜਾਣਾ।
ਹਾਂ, ਬਿਲਕੁਲ-ਬਿਲਕੁਲ ਸਾਡੇ ਆਪਣੀ ਹੁਨ ਨੇੜੇ ਦੁਕਾਨ ਹੋਗੀ ਤੁਹਾਡੇ ਬਿਲਕੁਲ ਆਵਾਂਗੇ।
ਹਮ,
ਹੋਰ
ਹੋਰ ਸੁਣਾਓ।
ਹੋਰ ਸੁਣਾਓ ਕਿਧਰ ਗਏ ਨੀ ਘੁੰਮਣ- ਘਾਮਣ
ਨਹੀਂ ਬਸ ਅੰਮ੍ਰਿਤਸਰ ਜਾਣਾ। ਹਮ, ਸਲਾਹ ਬੰਦੀ ਤੁਸੀਂ ਕੱਲ ਜਾਵਾਂਗੇ ਸ਼ਾਇਦ ਫਿਰ ਦੇਖਾਂਗੇ ਵੀ ਜਾਣਾ ਤੁਸੀਂ
ਸਾਡੀ ਸਲਾਹ ਬੰਦੀ- ਬੰਦੀ ਰਹਿ ਜਾਂਦੀ ਹੈ ਪਹਿਲਾਂ, ਜਾਣਾ ਸੀਗਾ ਫੇਰ ਕੁਛ ਉਹ ਹੋ ਗਿਆ ਸੀ ਤੇ ਹੁਣ ਸੋਚਿਆ ਹੀ ਜਾਵਾਂਗੇ ਤੇ ਬੱਚੇ ਆ ਗਏ। ਹੁਣ ਵੇਖੋ ਬਣਾ ਰਹੇ ਹੁਣ ਪਤਾ ਨੀ ਫੇਰ ਜਾਣ ਇੱਕ ਦਮ ਬੰਦਾ ਪਲੈਣ ਨਾ ਜਾਂਦਾ। ਇੱਕਦਮ ਹੀ ਬੰਦਾ। ਟ ਇਕ ਦਮ ਵੀ ਕੈਨਸਲ ਹੁੰਦਾ।
ਜਾਣਾ ਹੋਇਆ ਦੇਖ ਲਿਆ ਫਿਰ ਆਪਾਂ ਚੱਲ ਜਾਗੇ ਇਕੱਠੇ ਸਾਲਾਂ ਨੂੰ
ਹਾਂ, ਇਹ ਹੁੰਦਾ ਸਾਨੂੰ ਆਪ ਨੂੰ ਵੀ ਨੀ ਪਤਾ ਹੁੰਦਾ ਕਿ ਅਸੀਂ ਕੱਲ ਜਾਣਾ। ਸਾਨੂੰ ਸਵੇਰੇ ਪਤਾ ਚੱਲਦਾ ਆ ਚਲੋ ਮਨ ਕਰਦਾ ਚਲੋ ਲੰਘ ਜਾਂਦੇ
ਤੁਹਾਡਾ ਤੇ ਫਿਰਰ ਤੁਹਾਡੇ ਤੇ ਤਾਂ ਕਿਰਪਾ ਹੀ ਬਹੁਤ ਆ ਗੁਰੂ ਸਾਹਿਬ ਜੀ ਤੁਹਾਡਾ ਜਦੋਂ ਮਨ ਕੀਤਾ ਤ ਸਾਨੂੰ ਤਾਂ ਪਹਿਲਾਂ ਮਹੀਨਾ ਪਹਿਲੇ ਪਲਨਿੰਗ ਕਰਨੀ ਪੈਂਦੀ ਬ ਕਦੋਂ ਜਾਣਾ ਕੀ ਕਿਵੇਂ ਕਰਨਾ ਹੈਾ
ਪਰ ਐ ਨਾ ਮਨ ਵੀ ਸੌਖਾ ਨੀ ਕਰਦਾ ਘਰ ਦੇ ਕੰਮ ਹੀ ਨੀ ਲਿਬਟਦੇ
ਬਹੁਤ ਪਾ ਹੁੰਦੇ ਘਰ ਤੇ ਫ ਹਾਸ ਵਫ ਤੁਹਾਨੂੰ ਜ਼ਿਆਦਾ ਪਤਾ ਕਿੰਨੇ ਕੁ ਪਾਣੀ ਹੁੰਦੇ
ਹਾਂ ਬੜਾ ਅਰੇ ਹਾਂਜੀ ਸਭ ਵਧੀਆ ਹਾਂਜੀ
ਮੈਂ ਕਿਹਾ ਪਾ ਕਰਦੇ ਆ
ਬਸ ਸੁੱਤੇ ਦੇ ਨੇ
ਨਹੀਂ ਮੈਂ ਕਿਹਾ ਸੀ ਕੰਮ ਕਿਹੜਾ ਕਰਦੇ ਆ ਕੰਮ ਕਿਹੜਾ ਕਰਦੇ ਨਾ
ਕੋਨ
ਆਈਓ ਭਾਜੀ
ਉਹ ਇਦਾਂ ਹੀ ਮਤਲਬ ਘਰ ਸੂਟ ਸਾਟ ਵਗੈਰਾ ਸੀ ਲੈਂਦੇ ਨੇ ਉਹ ਵੀ ਕਈ ਵਾਰ ਆਉਂਦੇ ਨੇ ਨਾ
ਅੱਛਾ ਅੱਛਾ ਅੱਛਾ ਟੇਲਰ ਨੇ ਮਤਲਬ ਤੁਹਾਡੇ ਉਹ
ਹਾਂਜੀ
ਅੱਛਾ ਚ ਵਧੀਆ ਗਦੇ ਕੋਈ ਤਾਂ ਕੰਮ ਕਰਨਾ ਈ ਐ ਦੇਖੋ ਕੋਈ ਕੰਮ, ਛੋਟਾ ਵੱਡਾ ਨੀ ਹੁੰਦਾ।
ਹਾਂਜੀ, ਦੁਕਾਨ ਖੋਲੀ ਹੋਈ ਐ ਉਨ੍ਹਾ ਨੇ ਨਾ ਆਪਣੀ ਉਹਨਾਂ ਦਾ, ਵੀ ਮਤਲਬ ਇੱਧਰ ਬੁਟੀਕ ਹੈਗਾ ਨਾ ਯਾਰ ਦੋਸਤ ਆ ਤੇ ਉਹਨਾਂ ਦੇ ਨਾਲ ਹੀ ਕਰਦੇ ਨੇ ਉਹ ਵੀ ਕੰਮ,
ਜੀ ਬਹੁਤ ਵਧੀਆ ਗੱਲ ਆ ਫੇਰ ਤਾ,
ਤੇ ਪਾਰਟਨਰਸ਼ਿਪ ਵਿੱਚ ਕੰਮ ਕੀਤਾ ਹੋਇਆ ਉਹਨਾਂ ਨੇ,
ਅੱਛਾ ਅੱਛਾ, ਹੁੰ ਬਹੁਤ ਵਧੀਆ ਕੰਮ ਐ। ਹੋਰ ਮੈਂ ਕਹਿਣਾ ਸੀਗਾ। ਕੀ ਅਸੀਂ ਨਾ ਆਪਣਾ ਦਸ ਤਰੀਕ ਨੂੰ, ਪਾਠ ਕਰਾਣਾ ਸੀ।
ਅੱਛਾ ਹਾਂਜੀ ਬਿਲਕੁਲ ਆਵਾਂਗੇ।
ਹਾਂਜੀ ਨਾਲੇ ਮਾਤਾ ਜੀ ਨੂੰ ਲੈ ਆਇਓ ਪਾਪਾ ਜੀ ਨੂੰ ਲੈ ਆਇਓ।
ਹਾਂਜੀ ਸਾਰਿਆਂ ਨੂੰ ਪੂਰੀ ਫੈਮਿਲੀ ਲੈ ਕੇ ਆਵਾਂਗੀ।
ਹਾਂਜੀ ਜ਼ਰੂਰ ਹਾਂਜੀ ਭਾਜੀ ਨੂੰ ਜਰੂਰ ਲੈ ਕੇ ਆਇਓ ਕਦੀ ਦੇਖਿਆ ਹੀ ਨੀ ਮੈਂ ਤੇ, ਘੜੇ ਵੀ ਆਏ ਐ।
ਕੋਈ ਨੀ ਦਿਖਾਵਾਂਗੀ ਜਦੋ ਥੋੜਾ ਟੈਮ ਹੋਰ ਰੁਕ ਜੋ ਦਿਖਾਉਨੇ ਆਂ ਮਿਲਦੇ ਆ ਕਦੀ ਟੈਮ ਕੱਢ ਕੇ,
ਹਾਂ ਫਿਰ ਆਪਣੇ ਡਿਨਰ ਤੇ ਹੀ ਚੱਲਾਗੇ ਦੇਖਲੋ ਤੁਸੀਂ ਕਦੋਂ ਜਾਣਾ ਐ ਚੱਲਾਂਗੇ ਇਕੱਠੇ ਈ,
ਹਾਂ ਹਾਂ ਬਿਲਕੁਲ ਬਿਲਕੁਲ,
ਹਾਂਜੀ ਹੋਰ ਸੁਣਾਓ। ਗੁਰਦੁਆਰਾ ਸਾਹਿਬ ਸਾਡੇ ਇੱਥੇ ਨਾ, ਚੱਲਏ ਲੱਗੇ ਆ ਗੁਰੂ ਅਰਜਨ ਦੇਵ ਜੀ ਦੇ ਗੁਰਦੁਆਰੇ ਦੇ, ਪਾਠ ਹੁੰਦੇ ਐ ਰੋਜ਼ ਤਿੰਨ ਤੋਂ ਪੰਜ, ਬਸ ਅਸੀਂ ਉਹਦੇ ਚ ਥੋੜ੍ਹਾ ਲੱਗੇ ਰਹਿੰਨੇ ਆ।
ਅੱਛਾ ਤਾਹੀਓ।
ਤਾਂ ਕਰਕੇ ਨਾ ਥੋੜਾ ਟਾਈਮ ਹੀ ਨਹੀਂ ਲਗਦਾ ਫੇਰ,
ਹਾਂ ਭਾਈ ਮੈਂ ਕਿਹਾ ਜਿਆਦਾ ਗੱਲ ਬਾਤ ਨੀ ਹੁੰਦੀ।
ਹਾਂ ਬਸ ਮੈਂ ਸਗੋਂ ਤੁਹਾਨੂੰ ਤਾਂ ਹੀ ਅੱਜ ਫੋਨ ਕਰਨਾ ਸੀ ਮੈਂ ਕਿਹਾ ਦੁਕਾਨ ਖੋਲੀਏ ਤੁਹਾਨੂੰ ਦੱਸਾਂ ਬਾਕੀ ਤਾਂ ਫਿਰ ਤੁਸੀਂ ਆਜੋ ਨਾ ਜਦੋਂ ਵੀ ਆਉਣਾ ਹੋਇਆ ਠੀਕ ਐ।
ਹਾਂ ਬਿਲਕੁਲ ਬਿਲਕੁਲ ਹੁੰ
ਚਲੋ ਠੀਕ ਐ ਹਾਂਜੀ ਹਾਂਜੀ ਠੀਕ ਐ ਜੀ ਮੈਂ ਨਾ ਜਰਾ ਰੋਟੀ ਖਾਣੀ ਸੀ। ਆਪਾਂ ਫੇਰ ਮਿਲਦੇ ਹਾਂ ਦੁਬਾਰਾ ਕੱਲ ਨੂੰ ਠੀਕ ਐ।
ਹਾਂਜੀ ਬਿਲਕੁਲ,
ਠੀਕ ਐ।
ਠੀਕ ਐ।